ਹੈਲੋ ਜੀ,
ਸਤਿ ਸ਼੍ਰੀ ਅਕਾਲ ਭੈਣ ਜੀ,
ਭੈਣ ਸਤਿ ਸ੍ਰੀ ਅਕਾਲ ਜੀ ਹੋਰ ਕਿਸ ਤਰ੍ਹਾਂ
ਹਾਂਜੀ ਠੀਕ ਠਾਕ ਤੁਸੀਂ ਦੱਸੋ। ਅੱਛਾ ਸ਼ਾਮ ਹੋ ਗਈ ਆ ਨਾ ਹੁਣ
ਹਾਂਜੀ ਹਾਂ ਚਾਹ ਪਾਣੀ ਹੋ ਗਈ।
ਹਾਂ ਸ਼ਾਮ ਨੂੰ ਅਹ ਚਾਰ ਵਜੇ ਪੀਂਦੇ ਫ ਤਿੰਨ ਚਾਰ ਵਜੇ ਚਾਹ ਪੀਂਦੇ ਫਿਰ ਸ਼ਾਮ ਨੂੰ ਨਾ ਫੇਰ ਅਹ ਹਜ਼ਮ ਹੋ ਜਾਂਦੀ ਨਾ ਆਪਾਂ ਲੇਟ ਜੇ ਪੀਏ ਨਾ ਫਿਰ ਹਜ਼ਮ ਨਹੀਂ ਹੁੰਦੀ ਚਾਹ ਐਸਿਡੀਟੀ ਬਣ ਜਾਂਦੀ ਫਿਰ ਤਿੰਨ ਚਾਰ ਵਜੇ ਦਾ ਟਾਈਮ ਠੀਕ ਏ ਚਾਹ ਦਾ
ਹਹ ਉਹ ਨਹੀਂ ਸਹੀ ਗੱਲ ਤਾਂ ਪੰਜ ਛੇ ਵਜੇ ਹੀ ਪੀਦੇ ਸਾਰੇ
ਹਮ ਫੇਰ ਉਹ ਐਸੀਡੀਟੀ ਬਣ ਜਾਂਦੀ ਚਾਹ ਦੀ
ਹਮ ਹਮ ਸ਼ਾਮ ਨੂੰ ਗੁਰਦੁਆਰੇ ਜਾਂਦੇ ਹੁੰਦੇ ਹੋ
ਉਹ ਮੇਰੇ ਨਾ ਪੱਥਰੀ ਵੀ ਹੈ ਨਾ ਪਿੱਤੇ ਵਿੱਚ ਪੱਥਰੀ ਹੈ ਮੇਰੇ
ਅੱਛਾ ਤਾਂ ਹੀ ਤਾਂ ਸਾਨੂੰ ਐਸਸੀਡੀਟੀ ਥੋੜੀ ਜਿਆਦਾ ਹੁੰਦੀਹੈ ਹਾਂ ਆਪਰੇਸ਼ਨ ਆਪਓਰੇਸ਼ਨ ਕਲੋ ਤੁਸੀਂ ਕਿਸ ਦੋਰਾ ਕਰਕੇ ਆਉਂਦਾ ਪੰਜਾਬ ਸਾਈਡ ਸਡ ਮਿਲ ਜਾਂਦਾ ਉਹ ਹੈਲੋ ਕਿਲ ਮਿਸਟੋਰਾ ਕਿਲ ਮਿਸਟੋਰਾ
ਹਾਂ-ਹਾਂ,
ਹਾਂ ਉਸਨੂੰ ਖਾਣਾ ਵ ਉਸ ਨਾਲ ਵੀ ਬਹੁਤ ਜਲਦੀ ਪਥਰੀ ਦਾ ਫ਼ਰਕ ਪੈਂਦਾ ਹੈ ਕਿਉਂਕਿ ਪਾਣੀ ਬਹੁਤ ਪੀਣਾ ਤੇ ਉਸਨੂੰ ਖਾਣਾ ਉਸ ਪਿੱਛਾ ਪਿਸ਼ਾਬ ਬਹੁਤ ਆਦਾ ਉਹ ਪਿਸ਼ਾਬ ਦੇ ਥਰੂ ਨਿਕਲ ਜਾਂਦੀ
ਉਹ ਜੇ ਗੁਰਦੇ ਵਿੱਚ ਆਦੀ ਨਾ ਕਿਡਨੀ ਵਿੱਚ ਆਦੀ ਹਦੀ ਨਾ ਇਹ ਇੱਕ ਵਿਚ ਜੋ ਗੁਰ ਇੱਕ ਗੁਰਦੁਵਾਰਾ ਆਪਣੇ ਉਹ ਨਿਕਲ ਜਾਂਦੀ ਹ ਬਾਥਰੂਮ ਦੀ ਰਾਹ।
ਹਾਂ
ਰੋ ਇਹ ਕਿਡਨੀ ਵਿਚ ਹੈ ਕਿਡਨੀ ਵਿਚ ਨਿਕਲਦੀ
ਅੱਛਾ-ਅੱਛਾ
ਉਹ ਨੀ ਜਿਵੇਂ ਹਜ਼ਮਾਂ ਨ ਜਿਹਦੇ ਨਾਲ ਆਪਣੀ ਰ ਰੋਟੀ ਹਜ਼ਮ ਆਉਂਦੀ ਨਾ ਉਹ ਉਸਦੇ ਵਿੱਚ ਆ
ਅੱਛਾ-ਅੱਛਾ-ਅੱਛਾ
ਪੰਜਾਬੀ ਚ ਤਾਂ ਪਿਤਾ ਬੋਲਦੇ ਪੁ
ਹਾਂ-ਹਾਂ ਪਿਤਾ ਇੱਧਰ ਵੀ ਪਿੱਤਾ ਹੀ ਬੋਲਦੇ ਨੇ
ਹਾਂ ਪਿਤਾ ਵਿੱਚ ਹੈ ਮੇਰੇ ਪੱਥਰੀ ਬਾਰਾਂਮ ਬਾਰਾਂ ਐਮ ਐਲ ਏ ਐਮ ਐਮ ਏ
ਅੱਛਾ-ਅੱਛਾ,
ਹੂੰ ਫੇਰ ਉਸੇ ਕਰਕੇ ਨਾ ਫੇਰ ਉਹਦਾ ਔਪਰੇਸ਼ਨ ਹੀ ਬੋਲਿਆ ਡਾਕਟਰ ਨੇ
ਹਾਂਜੀ-ਹਾਂਜੀ-ਹਾਂਜੀ,
ਹੂੰ ਕਿਉਂਕਿ ਹਰ ਇੱਕ ਚੀਜ਼ ਉਹ ਮ ਉਹ ਆਈ ਜਾਂਦੀ ਮਿਲਾਵਟ ਸਬਜ਼ੀਆਂ ਵਿੱਚ ਅਹ ਟਮਾਟਰ ਦੇ ਬੀ ਟਮਾਟਰ ਦੇ ਬਿਨਾਂ ਵੀ ਸਬਜ਼ੀ ਬਣਦੀ ਟਮਾਟਰ ਵੀ ਪਾ ਪਾਣਾ ਪੈਂਦੇ ਫੇਰ ਅਹ ਸਾਗ ਅਹ ਸਰਦੀਆਂ ਵਿੱਚ ਵੱਧ ਗ ਸਾਗ ਖਾਧਾ ਜਾਂਦਾ, ਹਾਂ ਸਾਗ ਖਾਂਦੇ ਪਾਲਕ ਤਾਂ ਘੱਟ ਖਾਂਦੇ ਸਭ ਕੁਛ ਪਾ ਲੈਂਦੇ ਨਾ
ਹਾਂਜੀ-ਹਾਂਜੀ ਹਾਂ ਪੈਂਦਾ ਹੀ ਹੈ ਥੋੜਾ ਬਹੁਤਾ ਹਾਂ ਸ ਮ ਪਰ ਤੁਸੀਂ ਹੋਮਿਓਪੈਥਿਕ ਦੇਖੋ ਨਾ ਇਹ ਖਾਂ ਦਾ ਕੋਈ ਹੋਮਿਓਪੈਥਿਕ ਦਵਾਈ ਬਹੁਤ ਅੱਛੀ ਹੁੰਦੀ ਜਿਹੜੀ ਪੱਥਰੀ ਕੱਢਦੀ ਹੈ।
ਅਹ ਪਿ ਅ ਉਹਦੇ ਨਾਲ ਅਹ ਦੇਸੀ ਦਵਾਈ ਖਾਂਦੀ ਪਈ ਹੈ ਦੇਸੀ ਦਵਾਈ ਨਾਲ ਨਾ ਗੁਰਦੇ ਵਿੱਚੋਂ ਨਿਕਲ ਗਈ ਪਿੱਤੇ ਵਿੱਚੋਂ ਸਕੈਨ ਨੀ ਆਉਂਦੀ ਕੀ ਬੋਲਦੇ ਉਹ ਐਕਸਰਾ ਪਾਣਾ ਏ
ਹਾਂ-ਹਾਂ ਉਹੀ ਆਲਟਾ ਇਧਰ ਸੋਨੋਗਾਫੀ ਕਹਿੰਦੇ ਨਾ ਆਪਣੇ ਦਿੱਲੀ ਪੰਜਾਬ ਪਾਸੇ ਉਸਨੂੰ ਅਲਟਰਾਸਾਊਂਡ ਲ
ਹਾਂ-ਹਾਂ ਉਹੀ ਬੋਲਦੇ ਸਾਰ ਪੰਜਾਬੀਆਂ ਆਉਂਦੀਆਂ ਹੈਲੋ ਮੈਂ ਕਿਹਾ ਤੁਹਾਨੂੰ ਪੂਰੀ ਪੰਜਾਬੀ ਆਦੀ ਆ ਨਾ
ਹਾਂਜੀ-ਹਾਂਜੀ ਪੰਜਾਬੀ ਪੂਰੀ ਆਉਂਦੀ ਕਿਉਂਕਿ ਬਚਪਨ ਸੀ ਪੰਜਾਬੀ ਹੈ ਅ ਮਤਲਬ ਇੱਧਰ ਆ ਸੀ ਮੇਰਾ ਪੇਕਾ ਦਿੱਲੀ ਦਾ ਆਇਆ ਤੇ ਮਾਮੇ ਮੇਰੇ ਸਾਰੇ ਲੁਧਿਆਣੇ ਇਧਰ ਵਿਆਹ ਆਇਆ ਪਹਿਲਾਂ ਤਾਂ ਜ਼ਿਆਦਾਤਰ ਹਿੰਦੀ ਬੋਲਣੇ ਆ ਕਿਉਂਕਿ ਦਿੱਲੀ ਆਏ ਆ ਤੇਰੇ ਦਰ ਵਿਆਹ ਹੋਇਆ ਹੋਣਾ ਸਾਲ ਹੋ ਗਏ ਇਧਰ ਦੀ ਆਦਤ ਪੰਜਾਬੀ ਕੰਟੀਨਿਊ ਆਈ ਹੈ ਪਰ ਖਾਲੀ ਤੁਸਾ ਦੀ ਪੰਜਾਬੀ ਕੋਲੋਂ ਥੋੜ੍ਹੀ ਹਟਕੇ ਪੰਜਾਬੀ ਹੈ ਥੋੜ੍ਹੀ ਅਲੱਗ ਪੰਜਾਬੀ ਇੱਧਰ ਦੀ
ਅੱਛਾ ਅੱਛਾ।
ਪੰਜਾਬੀ ਬੋਲੀ ਲੈਂਦੇ ਆ ਕਿਸ ਤਰ ਵੀ ਕਰਕੇ ਆ ਜਾਂਦੇ, ਥੋੜੀ ਬਹੁਤ ਤਾਂ ਵੀ ਪੰਜਾਬ ਵਾਲੀ ਪੰਜਾਬੀ ਨਹੀਂ ਆਉਂਦੀ ਪਰ ਕਿਸ ਤਰ੍ਹਾਂ ਵੀ ਆਉਂਦੀ ਠੀਕ ਠੀਕ ਥੋੜ੍ਹੀ ਬਹੁਤ
ਮੈਨੂੰ ਵੀ ਥੋੜ੍ਹੀ ਥੋੜ੍ਹੀ ਆਉਂਦੀ ਹੁਣ ਮੈਨੂੰ ਪੰਦਰਾਂ ਸੋਲਾਂ ਸੋਲਾਂ ਸਾਲ ਹੋ ਗਏ ਮੈਂ ਪੰਜਾਬ ਵਿੱਚ ਹੈ ਅਹ ਸੋਲਾਂ ਤੋਂ ਵੀ ਉੱਪਰ ਹੀ ਹੋ ਗਏ ਫੇਰ ਅ ਕਿਉਂਕਿ ਪੰਦਰਾਂ ਸੋਲਾਂ ਸਾਲ ਤੋਂ ਬਾਅਦ ਨਾ ਫਿਰ ਮੈਂ ਪਹਿਲੇ ਫਿਰ ਮੈਂ ਤਿੰਨ ਚਾਰ ਸਾਲ ਵਿਆਹ ਤੋਂ ਬਾਅਦ ਮਹਾਰਾਸ਼ਟਰ ਵਿੱਚ ਚਲੀ ਗਈ ਸੀ ਨਾ ਦੋ ਤਿੰਨ ਸਾਲ ਰੁਪਏ ਮੈਂ ਉੱਥੇ ਕੱਟੇ ਵਿਆਹ ਤੋਂ ਬਾਅਦ ਬੱਚੇ ਨੂੰ ਲੈ ਕੇ ਗਈ ਸੀ
ਹਾਂਜੀ ਹਾਂਜੀ ਹਾਂਜੀ
ਹਾਂ
ਹਮ
ਦੋ ਤਿੰਨ ਸਾਲ ਉੱਥੋਂ ਆ ਕੇ ਫੇਰ ਮੈਂ ਦੁਬਾਰਾ ਪੰਜਾਬ ਵਿੱਚ ਆਈ
ਅੱਛਾ ਤੁਸੀਂ ਫੇਰ ਪ੍ਰੋਪਰ ਇਧਰ ਮਹਾਰਾਸ਼ਟਰ ਦੇ ਹੋ
ਹਾਂ ਜ ਜ ਜਨਮ ਪਲੇ ਮੈਂ ਜਨਮ ਮੇਰਾ ਸਹੀ ਹੋਇਆ
ਮਹਾਰਾਸ਼ਟਰ ਚ
ਹਾਂ ਮਹਾਰਾਸ਼ਟਰ।
ਅੱਛਾ ਅੱਛਾ ਹੈਂਸਣ ਦਾ ਕੀ ਸੁਣਾ ਮੇਰਾ ਜਮੂ ਦਾ ਜਨਮ ਹੈ
ਅੱਛਾ ਜੰਮੂ ਦਾ।
ਹਾਂਜੀ ਮੇਰੇ ਡੈਡੀ ਮਿਲਟਰੀ ਆਏ ਨਾ ਤਾਂ ਮੇਰਾ ਜਨਮ ਜੰਮੂ ਦਾ ਵੇ, ਮੈਂ ਪਲੀ ਬੜੀ ਇਧਰ ਦਿੱਲੀ ਚ ਹੋਈ ਹਾਂ। ਮਤਲਬ ਡੈਡੀ ਦੀ ਡੈਡੀ ਦੀ ਬਦਲੀ ਹੋ ਗਈ ਆ ਨਾ ਡੈਡੀ ਦਾ ਜੋਬ ਛੁੱਟਿਆ ਆਇ ਮਿਲਟਰੀ ਦਾ ਫੇਰ ਡੈਡੀ ਹੁਣੇ ਦਿੱਲੀ ਸ਼ਿਫਟ ਹੋ ਗਿਆ ਹੈ ਤੇ ਫੇਰ ਦਿੱਲੀ ਤੋ ਮਹਾਰਾਸ਼ਟਰ ਚ' ਵਿਆਹ ਹੋਇਆ ਮੇਰਾ
ਤੇ ਥੋਡੀ ਬਦਲੀ ਆਉਂਦੀ ਹੋਣੀ ਆ ਨਾ
ਹਾਂ ਹਾਂਜੀ ਹਾਂਜੀ ਉਹ ਤਾਂ ਡੈਡੀ ਦੇ ਵਿੱਚ ਜੋਬ ਛੋਟੀ ਤਾਂ ਹੈ ਨਾ ਡ ਡੈਡੀ ਦਾ ਜੋਬ ਵੀ ਪੰਦਰਾਂ ਸਾਲਾਂ ਦਾ ਆਇਆ ਛੁਟ ਗਿਆ ਡੈਡੀ ਦਾ ਜੋਬ ਉਹ ਰਿਟਾਇਰ ਹੋਏ ਫਿਰ ਅਸੀਂ ਉਧਰ ਦਿੱਲੀ ਸ਼ਿਫ ਮਤਲਬ ਅੰਬਾਲਿਓ ਹਾਂਜੀ ਹਾਂ ਅੰਬਾਲੇ ਦਿੱਲੀ
ਫੇਰ ਤੁਸੀਂ ਫੇਰ ਤੁਹਾਡੀ ਮੰਮੀ ਡੈਡੀ ਕਿਥੇ ਰਹਿੰਦੇ
ਮੰਮੀ ਤਾਂ ਹੁਣ ਤਾਂ ਰਹਿਦੇ ਨੇ ਦਿੱਲੀ ਚ ਹੀ ਰਹਦੇ ਨੇ ਮੰਮੀ,
ਅੱਛਾ-ਅੱਛਾ,
ਹਾਂ ਫਰੀਦਾਬਾਦ ਵਿੱਚ, ਤੇ ਡੈਡੀ ਹੈਨੀ ਆ, ਇੱਕ ਛੋਟੀ ਭੈਣ ਹੈ ਉਹ ਵੀ ਫਿਦਾਬਾਦ ਰਹਿੰਦੀ ਹੈ ਤੇ ਇੱਕ ਵੀਰਾ ਸੀਗਾ, ਤੇ ਹੈੈਂ ਨੀ ਗਾ ਹੁਣ ਮਤਲਬ ਦੋ ਸਾਲ ਹੋ ਔਨੂੰ ਪੂਰਾ ਹੋ ਗਿਆ। ਹਾਂਜੀ-ਹਾਂਜੀ, ਇੱਕ ਹੀ ਭਰਾ ਆਆ ਉਹ ਪੂਰਾ ਹੋ ਗਿਆ ਹਾਂ, ਹੁਣੇ ਦੋ ਸਾਲ ਹੋਏ ਨੂੰ ਦੋਸਾ ਵ ਦੋ ਸ
ਅੱਛਾ-ਅੱਛਾ, ਹੋਰ ਕੁੜੀਆਂ ਦਾ ਹੈਲਪ ਕਰ ਦਿੰਦੇ ਹਣੇ, ਥੋਡੇ ਨਾਲ ਕੰਮ ਵਿੱਚ
ਨਹੀਂ ਕੰਮ ਕੁੜੀਆਂ ਤਾਂ ਮੇਰੀ ਦੋਨੋ ਵਿਆਹੀ ਗਈ, ਨਾ ਵੱਡੀਆਂ ਜਿਹੜੀਆਂ ਆਈਆਂ ਦੋਨੋ ਵਿਆਹੀ ਗੀਆਂ। ਇੱਕ ਛੋਟੀ ਹੈ ਅਠਾਰਾਂ ਸਾਲਾਂ ਦੀ, ਹਾਂ ਇੱਕ ਛੋਟੀ ਲਾ ਉਹ ਨੀ ਕਰ ਨਹੀਂ ਉਹ ਡਾ ਕੰਮ ਨੀ ਕਰਦੀ ਕਰ ਦਾ ਉਹ ਕੰਮ ਕਰਦੇ ਕੰਮ ਨੂੰ ਇੰਟਰਸਟ ਦਿੰਦਾ ਕਿ, ਸਾਰਾ ਕੰਮ ਮੇਰੇ ਤੇ ਹੀ ਹੈ ਬਾਈਆਂ ਸੰਭਾਲਿਆ ਕਰਨਾ ਖਾਣਾ ਪੀਣਾ ਸਭ ਫਿਰਤੀ
ਅੱਛਾ-ਅੱਛਾ-ਅੱਛਾ, ਬਾਹੀਆਂ ਵੀ ਲੱਗੇ ਹੋਇਆ। ਹਾਂ ਉਹੀ ਨਾ ਫੇਰ ਉਮਰ ਦੇ ਉਮਰ ਦੇ ਹਿਸਾਬ ਨਾਲ ਕੰਮ ਵੀ ਘੱਟ ਜਾਂਦਾ।
ਹਾਂਜੀ-ਹਾਂਜੀ, ਹਾਂ ਨਹੀਂ ਉਮਰ ਦੇ ਹਿਸਾਬ ਨਾਲ ਬਹੁਤ ਕੰਮ ਘੱਟਦਾ ਕੰਮ ਬਹੁਤ ਘੱਟ ਜਾਂਦਾ।
ਹੁਣ ਮੇਰੇ ਕੋਲ ਵੀ ਜਿੰਨਾ ਹੁੰਦਾ ਮੈਂ ਕੋ ਕਰੀ ਜਾਂਦੀ ਹੈ, ਆਪਣੇ ਇੱਧਰ ਤਾਂ ਬਾਈ ਇੱਧਰ ਆਪਣੇ ਇੱਧਰ ਮਹਾਰਾਸ਼ਟਰ ਵਿੱਚ ਤਾਂ ਬਾਈਆਂ ਦਾ ਰੇਟ ਵੀ ਘੱਟ ਆ, ਆਪਣੇ ਇਧਰ ਪੰਜਾਬ ਵਿੱਚ ਚਾਰ ਪੰਜ-ਪੰਜ ਹਜ਼ਾਰ ਲੈਂਦੇ। ਚਾਰ-ਚਾਰ ਪੰਜ-ਪੰਜ, ਹਜ਼ਾਰ ਹਾਂ ਹਜ਼ਾਰ ਦੋ ਹਜ਼ਾਰ ਦੋ ਹਜ਼ਾਰ ਵਿੱਚ ਗੱਲ ਹੀ ਨੀ, ਕਰਦੇ ਯਾਰ ਚਾਰ ਪੰਜ ਹਜ਼ਾਰ ਦੇਗੇ, ਤਾਂ ਅਸੀਂ ਕੰਮ ਕਰਾਂਗੇ।
ਹਾਂ ਉਹਦਾ ਰੇਟ ਬਹੁਤ ਦਿੱਲੀ ਵੀ ਅੜੇ ਰੇਟ ਨ ਹੈ ਪਾਈ। ਉਟਾ ਦਿੱਲੀ ਤੋਂ ਮਹਾਰਾਸ਼ਟਰ ਕੋਲੋਂ, ਮਨ ਸਸਤੀ ਲਗਗੇ ਭਾਈ
ਕੰਮ ਵਾਲੇ ਕਿੰਨੇ ਲੈਂਦੇ,
ਦੋ ਹਜ਼ਾਰ ਦੋ ਹਜ਼ਾਰ, ਥੋੜਾ ਜਿਹਾ ਝਾੜੂ-ਝਾੜੂ ਨਹੀਂ ਝਾੜੂ ਪੋਚਾ ਤੇ ਭਾਂਡੇ, ਕੱਪੜੇ ਆਪੇ ਹੀ ਕਰਨੀ ਹੈ ਮਸ਼ੀਨ ਚ
ਅੱਛਾ ਸਾਡੇ ਇੱਥੇ ਨਾ ਲੋਕ ਭਾਂਡੇ ਨੀ ਧੁਲਾਦੇ ਭਾਂਡੇ ਆਪ ਹੀ ਧੋਂਉਂਦੇ ਆ। ਕੰਮ ਸਾਰਾ ਕਰਵਾਦੇ ਹੈ, ਭਾਂਡੇ ਉਹ ਕਹਿੰਦੇ ਰਸੋਈ ਦਾ ਕੰਮਰ ਭਾਂਡੇ ਅਸੀਂ ਆਪ ਧੋਂਦੇ ਕਰਦੇ, ਤੁਸੀਂ ਵੀ ਭਾਂਡੇ ਦਾ ਤੁਸੀਂ ਵੀ ਭਾਂਡੇ ਦਾ ਕੰਮ ਨਾ ਦਿਆ, ਸਾਰਾ ਅ ਕੱਪੜੇ ਤੋਂ ਲਾਇਆ ਕਰੋ, ਭਾਂਡੇ ਤੁਸੀਂ ਆਪ ਧੋਇਆ ਕਰੋ।
ਉਹ ਪਤਾ ਕਿਸ ਤਰ੍ਹਾਂ ਹੈਗਾ, ਬੇਸਿਕ ਨਹੀਂ ਹੈਗਾ ਥੱਲੇ ਬੈਠ ਕੇ ਭਾਂਡੇ ਮੰਜ ਨੇ ਪੈਂਦੇ। ਬੇਸਿੰਗ ਹੋਵੇ, ਤਾਂ ਔਖਾ ਨੀ ਲੱਗਦਾ। ਹਾਂ ਫਿਰ ਬਾਹਰ ਮਾਂਜਣੇ ਹੁੰਦੇ, ਨਾ ਉਹ ਬੈਠ ਕੇ ਨੀ ਆਉਂਦੇ।
ਹੂੰ ਇੱਕ ਗੱਲ ਦੱਸੋ, ਤੁਹਾਨੂੰ ਪਹਿਲੇ ਆਪਾਂ ਬੈਠ ਕੇ ਕੰਮ ਕਰਦੇ ਸੀ ਤਾਂ ਸਰੀਰ ਵੀ ਵਧੀਆ ਰਹਿੰਦੇ ਸੀ, ਹੁਣ ਆਪਾਂ ਬੈਠਦੇ ਹੀ ਨੀ ਆ।
ਹਾਂ-ਹਾਂ ਬੈਠਦੇ ਹੀ ਨੀ ਆ ਬਰਾਬਰ,
ਹਾਂ ਬੈਠ ਕੇ ਕੰਮ ਹੀ ਨੀ, ਕਰਦੇ ਪਹਿਲੇ ਪੈਰਾਂ ਅਹ ਸਭ ਤੋਂ ਪਹਿਲ ਸੁਬਾ ਉੱਠ ਕੇ ਨਾ ਅ ਪੈਰਾ। ਘਰ ਬੈਠ ਕੇ ਪਾਣੀ ਪੀਣਾ ਚਾਹੀਦਾ।
ਹਾਂ-ਹਾਂ-ਹਾਂ, ਉਹ ਤਾਂ ਹੈ।
ਥੱਲੇ ਬੈਠ ਕੇ ਫਿਰ ਪਾਣੀ ਚਾਹੀਦਾ। ਸਭ ਤੋਂ ਵਧੀਆ ਗੱਲ ਹੁੰਦੀ ਆਪਾਂ ਪਹਿਲੇ ਆਪਾਂ ਉਹ। ਖਰੋ ਖਰੋਕ ਕੇ ਪਾਣੀ ਨੀ ਪੀਣਾ ਚਾਹੀਦਾ।
ਹਮ ਹਾਂ ਬੈਠ ਕੇ ਪੀਣਾ ਚਾਹੀਦਾ।
ਹਾਂ ਖਲੋ ਕੇ ਗੋਡਿਆਂ ਵਿੱਚ ਜਾਂਦਾ ਪਾਣੀ। ਤੇ ਗੋ ਗੋਡੇ ਦਰਦ ਹੋਨੇ ਲੱਗ ਜਾਂਦੇ
ਹਾਂ ਨਾ ਗੋਡੇ ਕਹਿੰਦੇ ਦਰ ਲਉਦੇ ਪਰ ਇਸਦਾ ਕੋਈ ਨੀ ਆਉਂਦਾ ਉਹ ਖਾਲੀਮੀਤ ਬੜਾਵਾ ਨੇ। ਘ ਬੈਠ ਕੇ ਪੀ ਸਕਦੇ ਹਾਂ ਪਰ ਗੋਡੇ ਦੁੱਖਦੇ ਨੇ ਪਾਣੀ ਨਾਲ ਉਸਦਾ ਕੋਈ ਵਜ਼ਨ ਨਹੀਂ ਹੈ ਉਸ ਨਾਲ।
ਕਹਿੰਦੇ ਕਹਿੰਦੇ ਨੇ ਖਲੋ ਕੇ ਨਹੀਂ ਪੀਣਾ ਚਾਹੀਦਾ ਗੋਡਿਆਂ ਚ ਜਾਂਦਾ ਪਾਣੀ।
ਹਮ।
ਹਮ ਤੇ ਸ਼ਾਮ ਨੂੰ ਤੁਸੀਂ ਹਲਕਾ ਖਾਨਾ ਕਰਦੇ ਹੋ।
ਹਾਂ ਦਾਲ ਚਾਵਲ ਮੂੰਗਾ ਧੋਤੀ ਦਾਲ ਤੇ ਚਾਵਲ।
ਖਿਚੜੀ ਹੋ ਗਈ ਖਿਚੜੀ ਵਿੱਚ ਦਾਲ ਚਾਵਲ।
ਨਹੀਂ ਨਹੀਂ ਖਿਚੜੀ ਨਹੀਂ ਦਾਲ ਚਾਵਲ ਵੱਖਰੇ ਵੱਖਰੇ।
ਹਾਂ ਕਿਉਂਕਿ ਗਰਮੀ ਵਿੱਚ। ਤਾਂ ਹਲਕਾ ਹੀ ਖਾਣਾ ਵਧੀਆ ਹੁੰਦਾ। ਫੇ ਫਰੂਟ ਵਗੈਰਾ। ਫਰੂਟ ਕੀ ਖਾਂਦੇ ਪਪੀਤਾ ਵਗੈਰਾ ਖਾਂਦੇ।
ਹਾਂ ਫਰੂਟ ਤਾਂ ਹੁਣ ਤਾਂ ਆਮ ਦਾ ਮੌਸਮ ਚਾਲੂ ਹੈ ਆਮ ਖਾਇਆ ਜਾਦਾ ਪਏ। ਸਮਝੋ ਕਦੀ ਪਪੀਤਾ ਮਿਲ ਕੇਲੇ ਤੇ ਅੰਬ ਅਨੁਸਾਰ
ਅੱਛਾ। ਅੰਬ ਗਰਮ ਵੀ ਹੁੰਦੇ ਆ ਨਾ ਵੱਧ।
ਮੈਂ ਆਮ ਨ ਖਾਂਦੀ ਥੋੜਾ ਬਹੁਤ ਹੀ ਖਾਂਦੀ ਮਨਾ।
ਸਰੀਰ-ਸਰੀਰ ਤੇ ਪਪੀਤਾ ਵਧੀਆ ਹੁੰਦਾ।
ਹਮ-ਹਮ ਹਾਂਜੀ। ਹਡ ਵਾਸਤੇ ਵੀ ਵਧੀਆ ਹੁੰਦੇ ਰ ਪਚਨ ਸ਼ਕਤੀ ਵਾਸੀਂ ਵੀ ਇੱਥੇ ਹੁੰਦੇ ਹੋ।
ਜੈਂਸ ਨੂੰ ਜੈਂਸ ਨੂੰ ਵੀ ਘਰੇ ਦੇਣਾ ਚਾਹੀਦਾਨੂੰ ਆਪਣੇ। ਬੱਚਿਆਂ ਨੂੰ ਬੱਚਿਆਂ ਨੂੰ ਬਹੁਤ ਜ਼ਰੂਰੀ ਪਪੀਤਾ।
ਪਪੀਤਾ ਬੱਚੇ ਖਾਂਦੇ ਕਿ ਵੱਡੇ ਤਾਂ ਵੀ ਥੋੜ੍ਹਾ ਬਹੁਤ ਖਦੇਣ ਬੱਚੇ ਤਾਂ ਖਾਂਦੇ ਹੀ ਨਹੀਂ। ਪਛੇ ਕ ਮੱਚੀ ਕੋੀ ਉ ਰਰ ਦਆ ਫਰੂਟ ਖਾ ਲ ਦਾ ਫੂਡ। ਬਹੁਤਨਾ ਹੀ ਦਿੱਲੀ ਪਾਸੇ ਫੂਟ ਵੀ ਮਿਲਣੇ ਲੱਗੇ ਨੂੰ।
ਹਮ। ਹੋਰ ਦੱਸੋ।
ਬਸ ਠੀਕ ਹੈ ਚਲੋ ਕੁਛ ਕਮ ਹੋ।ਹਮ। ਹਾਂਜੀ ਸਤਿ ਸ਼੍ਰੀ ਅਕਾਲ। ਹੇਲੋ। ਹੈਲੋ। ਹੈਲੋ।
ਹੈਲੋ।
ਹਾਂਜੀ।
ਮੈਂ ਕਿਹਾ ਸਤਿ ਸ੍ਰੀ ਅਕਾਲ ਭੈਣ ਜੀ।
ਹਾਂ-ਹਾਂ ਸਤਿ ਸ੍ਰੀ ਅਕਾਲ ਮੈਂ ਵੀ ਆਖਿਆ ਸਤਿ ਸ੍ਰੀ ਮੈੰ ਆਖਿਆ ਸੀ ਕਾਲ ਆਉਂਦਾ ਪਿਛੌਂ। ਠੀਕ ।
ਹੈਲੋ।
ਹੈਲੋ।
ਹਾਂਜੀ-ਹਾਂਜੀ ਹੋਰ ਹਾਂ ਕੰਮ ਹੋ ਗਿਆ ਤੁਹਾਡਾ?
ਨਹੀਂ ਲਾ ਰੋਟੀ ਬਣਾਉਣੀ ਮੈੇ ਉਹੀ ਦਾਲ ਚਾਵਲ ਰੱਖਣੇ ਜਾਣੇ ਪਈ ਸੀ ਮੈਂ ਤੁਸ ਦਾ ਕਾਲ ਆਇਆ। ਲ ਦਾਲ ਚਾਵਲ ਰੱਖਣੀ ਆ ਤੁ ਨਾਲ ਗੱਲ ਕਰਨੀ ਆ। ਹੁਣ ਕਿਸ ਦਾ ਕਾਲ ਆਉਂਦਾ ਵੀ ਪਿੱਛੋਂਕਾਲ। ਕਰਨ ਦੇਖ ਕੌਣ ਬੋਲਦਾ ਪਿਆ, ਹੋਰ
ਨੂੰ ਲਾਇਆ ਕਰੋ ਸ਼ਾਮ ਨੂੰ।
ਹ ਉਹ ਕੁੜੀ ਤਾਂ ਨਹੀਂ ਵਾਸੀ ਤਾਂ ਮਤਲਬ ਕਿਸਨ ਮਿਸ਼ਨ ਕੱਲ ਮਿਸ਼ਸ਼ਨ ਹੈ ਨਾ ਸੁ ਦਾ।
ਹਾਂ, ਜੋ ਮਰਜੀ ਜੋ ਜਿਸਨੂੰ ਤੁਸੀਂ ਮੰਨਦੇ ਨਾ ਸ਼ਾਮ ਨੂੰ। ਬੈਠ ਕੇ ਸਿਰ ਤੇ ਕੱਪੜਾ ਬੰਨ ਕੇ, ਬਿਠਾ ਕੇ ਉਹਨੂੰ ਕਰਿਆ ਕਰੋ। ਵਧੀਆ ਆਉਂਦੇ। ਜੇ ਆਪਾਂ ਵਾਹਿਗੁਰੂ ਰੱਬ ਨੂੰ ਮੰਨਗੇ ਤਾਂ ਆਪਾਂ ਨੂੰ ਫਲ ਮਿਲਣਾ।
ਹਾਂਜੀ-ਹਾਂਜੀ, ਹਾਂਜੀ।
ਚਲੋ, ਸਤਿ ਸ੍ਰੀ ਅਕਾਲ ਭਾ- ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਅੰ ਬਿਮਾਰ ਪੈਸ ਪਾ ਗ ਹੈ
ਹੈਲੋ! ਇਹ ਫੋਨ